ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਠੀਕ ਓ ਤੁਸੀ?
ਹਾਂਜੀ ਵਧੀਆ। ਤੁਸੀਂ ਕਿਦਾਂ ਹੋ?
ਮੈਂ ਬਿਲ ਮੈਂ ਵਧੀਆ ਤੁਸੀਂ ਕਿੱਥੇ ਹੋ ਬਹੁਤ ਜਿਆਦਾ ਆਵਾਜ਼ ਆ ਰਹੀ ਹੈ।
ਮੈਂ ਬਾ ਤੇ ਉੱਪਰ ਹੀ ਆਇਆ ਸੀ ਛਤ ਤੇ ਆਇਆ ਸੀ।
ਅੱਛਾ ਜੀ। ਹਾਂਜੀ ਹੁਣ ਠੀਕ ਏ ਮਤਲਬ ਆ ਰਹੀ ਏ ਇੰਨੀ ਨੀ ਆ ਰੀ ਜਿੰਨੀ ਪਹਿਲਾਂ ਆ ਰੀ ਸੀ ਪਹਿਲਾਂ ਬਹੁਤ ਜ਼ਿਆਦਾ ਆ ਰੀ ਸੀ ਤੁਹਾਡੇ ਪਿੱਛੋਂ ਆਵਾਜ਼। ਹਾਂਜੀ ਹੋਰ ਰੋਟੀ ਖਾਲੀ ਤੁਸੀਂ
ਹਾਂਜੀ ਤੁਸੀਂ ਖਾਲੀ ਏ
ਨਹੀਂ ਅਸੀਂ ਹੁਨੇ ਸੈਂਡਵਿਚ ਖਾਦੇ ਆ
ਰਾਤ ਵੇਲੇ ਅੱਛਾ
ਉਹ ਬੱਚੇ ਲੇਟ ਉੱਠੇ ਨੇ ਨਾ ਸੋ ਗਏ ਸੀ ਸ਼ਾਮੀ ਲੇਟ ਤੇ ਉਹ ਹੁਨ ਉੱਠੇ ਨੇ ਫੇਰ ਅਸੀਂ ਸੈਂਡਵਿਚ ਬਨਾਏ ਸੀ ਉਹ ਖਾਧੇ।
ਅੱਛਾ
ਹਾਂਜੀ ਹੋਰ ਤੁਸੀਂ ਕਿਦੇ ਨਾਲ ਰੋਟੀ ਕੀ ਬਨਾਇਆ ਸੀ ਕੀ ਖਾਦਾ?
ਅਸੀਂ ਕੀ ਬਨਾਇਆ ਸੀ ਮੈਂ ਤੇ ਬਾਹਰੋਂ ਦੀ ਖਾ ਕੇ ਆਇਆ ਸੀ।
ਬਾਹਰ ਦੀਆਂ ਚੀਜ਼ਾਂ ਜ਼ਿਆਦਾ ਨਹੀਂ ਖਾਨੀਆਂ ਚਾਹੀਦੀਆਂ।
ਨਹੀਂ ਮੈਂ ਵੈਸੇ ਖਾਇਆ ਇੱਕ ਇੱਕ ਦੋ ਹਫ਼ਤੇ ਵਿੱਚ ਇੱਕ ਵਾਰੀ ਖਾਂਦੇ ਆ।
ਨਹੀਂ ਅੱਛੀਆਂ ਨਹੀਂ ਹੁੰਦੀਆਂ ਇੱਕ ਦੋ ਹਫ਼ਤੇ ਵਿੱਚ ਵੀ ਖਾਨਿਆਂ ਅੱਛੀਆਂ ਨੀ ਹੁੰਦੀਆਂ ਬਾਹਰ ਦੀਆਂ ਚੀਜ਼ਾਂ
ਹੁ। ਹੋਰ ਮੈਂ, ਮੈਂ ਖਾਇਆ ਬਰਗਰ ਚੀਜ਼ ਵਾਲਾ ਤੇ ਮੋਮੋਸ ਨਹੀਂ ਵੈਸੇ ਬਰਗਰ ਵਿੱਚ ਐਸਾ ਮੋਮੋਸ ਨਹੀਂ ਖਾਣੇ ਚਾਹੀਦੇ ਪਰ ਬਰਗਰ ਬਰਗਰ ਵਿੱਚ ਐਸੀ ਕੋਈ ਚੀਜ਼ ਨਹੀਂ ਹੁੰਦੀ ਜੋ ਸਈ ਨਾ ਹੋਏ। ਬਸ ੳਇਲੀ ਹੁੰਦਾ
ਹਾਂ ਓਇਲੀ ਤੇ ਹੁੰਦਾ ਬਟ ਮੋਮੋਜ਼ ਤੁਸੀਂ ਨਾ ਖਾਇਆ ਕਰੋ ਮੋਮੋਜ਼ ਖਾਨ ਨਾਲ ਜਿਹੜਾ ਉਹਦਾ ਮੈਦਾ ਹੁੰਦਾ ਨਾ ਉਹ ਢਿੱਡ ਵਿਚ ਰਹਿ ਜਾਂਦਾ ਓਨੂੰ ਪਚਦਿਆਂ ਫਾਈਵ ਡੇਜ਼ ਲੱਗ ਜਾਂਦੇ ਨੇ
ਮੈਦੇ ਨੂੰ
ਹਾਂਜੀ।
ਛਾ।
ਮੈਦੇ ਨੂੰ ਪਚਦੇ ਫਾਈਵ ਡੇਜ਼ ਲੱਗ ਜਾਂਦੇ ਨੇ ਮੈਂ ਆਪਨੇ ਬੱਚਿਆਂ ਨੂੰ ਬਹੁਤ ਘੱਟ ਦਿੰਨੀ ਹਾਂ ਹਫ਼ਤੇ ਵਿੱਚ ਇੱਕ ਵਾਰ ਦਿੰਨੀ ਆ। ਬਸ ਉਹ ਵੀ ਇੱਕ ਚੀਜ਼ ਦਿੰਨੀ ਆ ਮਤਲਬ ਕਿ ਜੇ ਉਹਨਾਂ ਨੇ ਭਟੂਰੇ ਛੋਲੇ ਖਾਨੇ ਮੈਂ ਭਟੂਰੇ ਛੋਲੇ ਖਵਾ ਦਿੰਨੀ ਆ। ਸੰਡੇ ਨੂੰ ਅਦਰਵਾਈਜ਼ ਮੈਂ ਪੂਰੇ ਉਹਨਾਂ ਨੂੰ ਵੀਕ ਚ ਕੁਛ ਨਹੀਂ ਦਿੰਦੀ ਫਿਰ ਅਗਲੇ ਸੰਡੇ ਨੂੰ ਜੇ ਮੈਗੀ ਖਾਨੀ ਆ ਫੇਰ ਮੈਗੀ ਬਨਾ ਦੇਨੀ ਆ। ਫੇਰ ਮੈਂ ਵੀਕ--ਚ ਕੁਛ ਨੀ ਦੇਂਦੀ ਫਿਰ ਮੈਕਰੋਨੀ ਬਨਾ ਦੇਨੀ ਆ ਮੈਂ ਪੂਰੇ ਵੀਕ ਉਹਨਾ ਨੂੰ ਕੁਛ ਨੀ ਦੇਂਦੀ ਸਿਰਫ ਸੰਡੇ ਦੇ ਸੰਡੇ ਉਹਨਾਂ ਵਾਸਤੇ ਕੁਸ਼ ਨਾ ਕੁਸ਼ ਬਨਾਨੀ ਆ ਮੈਦਾ ਖਾ ਮੈਦਾ ਵੈਸੇ ਖਾਣਾ ਤਾਂ ਚਾਹੀਦਾ ਨੀ ਉਹੀ ਤੁਸੀਂ ਆਟੇ ਵਾਲੀ ਮੈਗੀ-ਤੁ ਇੱਕ ਨਾ ਉਹ ਜੇ ਤੁਸੀਂ ਮੋਮੋਸ ਤੁਹਾਨ ਜ਼ਆਦਾ ਈ ਪਸੰਦ ਹੈਗੇ ਨੇ ਤਾਂ ਤੁਸੀਂ ਟਿਮਸਮ ਖਾ ਸਕਦੇ ਹੋ
ਉਹ ਕੀ ਹੁੰਦਾ?
ਉਹ ਮੋਮਸ ਵਰਗੇ ਹੀ ਹੁੰਦੇ ਨੇ ਬਟ ਜਿਹੜੇ ਉਹਨਾਂ ਦੀ ਕਵਰਿੰਗ ਹੁੰਦੀ ਏ ਨਾ ਮਤਲਬ ਵਿੱਚ ਫੀਲ ਉਹਦੇ ਨਾਲ ਫੀਲ ਜਿਹੜੀ ਫੀਲਿੰਗ ਹੁੰਦੀ ਏ ਉਹ ਜਿਹੜੀ ਕਵਰਿੰਗ ਹੁੰਦੀ ਏ ਉਹਦੀ ਉਹ ਕਵਰਿੰਗ ਹੁੰਦੀ ਏ ਚੌਲ ਦੇ ਆਟੇ ਦੀ ਚੋਲ ਦੇ ਚੋਲ ਹਾਂਜੀ। ਚੋਲਾਂ ਨੂੰ ਪੀਸ ਕੇ। ਉਹਓਦਾ ਆਟਾ ਬਣਾ ਕੇ ਉਹ ਪਤਲਾ ਪਤਲਾ ਉਹਨਾ ਨੂੰ ਵੇਲ ਕੇ ਉਹਦੀ ਕਵਰਿੰਗ ਕੀਤੀ ਦੀ ਹੁੰਦੀ ਹੈ ਫਿਲਿੰਗ ਕੀਤੀ ਦੀ ਹੁੰਦੀ ਹੈ। ਉਹ ਇੰਨਾ ਕੁ ਟੇਸਟੀ ਹੁੰਦਾ ਨਾ ਅਛਾ ਨਾ ਇਦਾਂਨਹੀਂ ਹੁੰਦਾ ਉਹ ਪੱਚ ਵੀ ਜਾਂਦਾ ਜਾਂਦਾ ਬਹੁਤ ਟੇਸਟੀ ਵੀ ਬਹੁਤ ਵਧੀਆ ਅੱਛੀ ਫੀਲਿੰਗ ਹੁੰਦੀ ਹੈ ਜੇ ਤੁਸੀਂ ਹੁਣ ਬਾਜ਼ਾਰ ਜਾਓਗੇ ਨਾ ਮਤਲੋਂ ਵਧੀਆ ਰੈਸਟੋਰੈਂਟ ਚ ਜਾਓਗੇ ਤੇ ਉੱਥੋਂ ਦੀ ਖਾ ਕੇ ਆ ਨਾ ਘਰ ਤਾਂ ਬਣਨਾ ਨੀ ਉਹ ਚੀਜ਼ ਘਰ ਨਹੀਂੀ ਬਣ ਸਕਦੀ। ਉੱਥੋਂ ਦਿਖਾ ਕੇ ਆਣਾ ਟਿਮਸਮ। ਤੁਸੀਂ ਮੈਂ ਮੋਮੋਸ ਛੱਡ ਦੋਗੇ ਖਾਣੇ ਹਾਂਜੀ ਐਡਾ ਟੇਸਟੀ ਹੁੰਦਾ ਮੋਮੋਸ ਤੁਸੀਂ ਛੱਡ ਦੋਗੇ ਉਹੀ ਚੀਜ਼ ਖਾ ਕੇ ਆਓਗੇ ਬਾਰ -ਬਾਰ ਤੁਹਾਨੂੰ ਹੀ ਉਹ ਚੀਜ਼ ਹੀ ਬਸ ਪਸੰਦ ਆਏਗੀ।
ਕੀ ਕੀ ਪਿਆ ਹੁੰਦਾ ਉਹਦੇ ਚ
ਹਾਂਜੀ।
ਮਤਲਬ ਕੀ -ਕੀ ਪਿਆ ਹੁੰਦਾ ਉਹਦੇ ਵਿੱਚ
ਜਿਵੇਂ ਮੋਮੋ ਹਾਂਜੀ ਜਿਵੇਂ ਮੋਮੋ। ਜਿਵੇਂ ਮੋਮਸ ਦੀ ਫੀਲਿੰਗ ਹੁੰਦੀ ਹੈ ਨਾ।
ਹਾਂ,
ਤਿਮਸਮ ਵਿੱਚ ਫੀਲਿੰਗ ਕੀਤੀ ਦੀ ਹੁੰਦੀ ਹੈ ਕੁਛ ਵੀ ਫੀਲ ਫੀਲ ਕਰਦੋ। ਚਾਹੇ ਨਿਊਟਰੀ ਦਾ ਚੂਰਾ ਹੋ। ਹੁੰ ਉਹ ਫੀਲ ਹੁੰਦਾ ਨਿਊਟਰੀ ਚੂਰੇਵਾਲਾ ਬੱਚਿਆਂ ਨੇ ਖਾਧੇ ਸੀ ਉਹ ਨਿਊ ਨਿਊਟਰੀ ਦਾ ਚੂਰਾ ਫੀਲ ਕੀਤਾ ਦਾ ਸੀ ਉਹਨਾਂ ਨੇ ਮਮ ਮੋਮੋਜ ਵਿੱਚ ਮੈਨੂੰ ਕਹਿੰਦੇ ਰਹੇ ਨੇ ਖਾ ਲੋੋ ਮੈਂ ਸਿਰਫ ਫੀਲਿੰਗ ਖਾਧੀ ਉੱਪਰ ਵਾਲਾ ਮੈਂ ਨਹੀਂੀ ਖਾਧਾ ਜੋ ਫੀਲਿੰਗ ਸੀ ਨ ਕਈ ਮੋਮੋਾ ਮੋਮੋਸ ਵੀ ਖਾ ਰਹੇ ਸਿਰ ਜਿਹੜ ਵਿੱਚ ਫੀਲਿੰਗ ਸੀ ਨਾ। ਉਹ ਖਾਦੀ ਹੈ ਮੈਂ ਉਹ ਅਸੀਂ ਨਿਊਟਰੀ ਦਾ ਪੂਰਾ ਸਵਾਦ ਸੀ
ਅੱਛਾ,
ਖਾ ਲਈ ਸੀ। ਮੋਮੋਸ ਮੈਂ ਮੈਦਾ ਵਗੈਰਾ ਨਹੀਂ ਖਾਂਦੀ।
ਅੱਛਾ ਤੁਸੀਂ ਕਿ
ਹਾਂਜੀ। ਅਸੀਂ ਪੰਜਾਬ ਰਹਿੰਦੇ ਹਾਂ ਜੀ।
ਪੰਜਾਬ
ਪੰਜਾਬ ਚ ਰਹਿੰਦੀ ਹਾਂਜੀ ਮੈਂ ਪੰਜਾਬ ਰਹਿੰਦੀ ਹਾਂ ਅੱਜ
ਅੱਛਾ
ਹਾਂਜੀ ਤੇ ਤੁਸੀਂ
ਅਸੀਂ ਹਿਮਾਚਲ ਪ੍ਰਦੇਸ਼
ਹਾਂਜੀ
ਹਿਮਾਚਲ ਪ੍ਰਦੇਸ਼
ਅੱਛਾ ਹਮ ਤੇ ਮੌਸਮ ਕਿਵੇਂ ਦਾ ਉੱਧਰ
ਠੰਡਾ ਠੰਡਾ ਹੀ ਹੈ, ਮਤਲਬ ਹੁਣ ਤਾਂ ਵੈਸੇ ਗਰਮੀ ਚੱਲੀ ਹੈ ਇੰਨੀ ਮਤਲਬ ਗਰਮੀ ਨਹੀ ਹੈ ਇੱਥੇ ਇੰਨੀ ਪਰ ਹੈ ਥੋੜ੍ਹੀ ਬਹੁਤ ਠੀਕ ਠਾਕ ਹੈ ਮਤਲਬ, ਹਮ
ਤੇ ਤੁਹਾਨੂੰ ਔਨਲਾਈਨ ਸ਼ੋਪ ਅੱਛੀ ਲੱਗਦੀ ਹੈ ਔਫਲਾਈਨ ਸ਼ੋਪਿੰਗ
ਆਫਲਾਈਨ ਜ਼ਿਆਦਾ ਵਧੀਆ ਹੈ, ਕਿਉਂਕਿ ਉਹਦੇ ਵਿੱਚ ਰੀਅਲ ਪ੍ਰੋਡਕਟ ਦੇਖਣ ਨੂੰ ਮਿਲ ਜਾਂਦੇ ਨੇ ਪਾ ਪੂ ਕੇ ਦੇਖ ਲਓ ਬਾਕੀ ਕਿ ਔਨਲਾਈਨ ਚ ਇਹ ਰਹਿੰਦਾ ਕਿ ਪ੍ਰੋਡਕਟ ਖ਼ਰਾਬ ਨਾ ਕਿਸੇ ਕਿਸੇ ਵਿਚ ਉਹ ਹੁੰਦਾ ਨਾ ਕੀ ਨਾਮ ਹੈ ਓਹਦਾ
ਨਹੀਂ ਨਹੀਂ ਇੱਕ ਤਾਂ ਉਹ ਮੈਂ ਤੁਹਾਨੂੰ ਜੇ ਇਹ ਸੁਜੈਸਟ ਕਰਾਂ ਸਜੈਸਟ ਕਰਾਂ ਸਿਰਫ ਤੁਸੀਂ ਐਮਾਜ਼ੋਨ ਤੇ ਫਲਿਪ ਘਰ ਤੋਂ ਹੀ ਪ੍ਰੋਡਕਟ ਖ਼ਰੀਦਿਆ ਕਰੋ, ਅਦਰਵਾਈਜ਼ ਹੋਰ ਕਿਸੇ ਤੋਂ ਵੀ ਨਹੀਂ ਖਰੀਦਣ ਦੀ ਲੋੜ
ਕਿਓਂ
ਨਹੀਂ ਐਕਚੁਲੀ, ਮੈਂ ਨਾ ਮੰਗਵਾਇਆ ਸੀ, ਫਲਿਪਕਾਰਟ, ਇੰਸਟਾਗ੍ਰਾਮ ਤੋਂ ਮੰਗਵਾਇਆ ਸੀ। ਕੁਛ ਸਮਾਨ ਤੇ ਉਹ ਮੇਰਾ ਸਹੀ ਨਹੀ ਨਿਕਲਿਆ ਮੈਂ ਹੁਣ ਸਾਰਿਆਂ ਨੂੰ ਇਓ ਸੁਜੈਸਟ ਕਰਦੀ ਹਾਂ ਕਿ ਸ ਫਲਿਪਕਾਰਟ ਜਾਂ ਐਮਾਜ਼ੋਨ ਤੋਂ ਜਾਂ ਸਨੈਪਡੀਲ ਤੋਂ ਹੀ- ਚੀਜ਼ਾਂ ਮੰਗਵਾਉਣ ਜਿਹੜੇ ਓਨਲਾਈਨ ਸ਼ੋਪਿੰਗ ਕਰਦੇ ਨੇ ਅਦਰਵਾਈਜ਼ ਤੇ ਅਸੀਂ ਆਫ਼ ਆ ਮੈਨੂੰ ਬੜਾ ਮੈਨੂੰ ਬਹੁਤ ਜਿਵੇਂ ਹੁਣ ਬੱਚਿਆਂ ਦੀ ਸਟੇਸ਼ਨਰੀ ਉਹ ਰਾਤ ਉਹਨਾ ਨੂੰ ਇੱਕੋ ਦਮ ਯਾਦ ਉਹ ਫਿਰ ਓਨਲਾਈਨ ਹੀ ਖਰੀਦਣਾ ਪੈਂਦਾ ਉਹ ਦਸ ਕੁ ਮਿੰਟਾਂ ਚ ਆ ਜਾਂਦੇ ਦੇਣ ਜੈਸੇ ਕਿ ਬਲੀੰ ਕੀ ਤੋਂ ਬਲਿੰਕਿਟ ਤੋਂ ਕੁੱਛ ਵੀ ਔਡਰ ਕਰ ਲੋ ਦਸ ਲਿਆਂਦੇਆ ਜਿਵੇਂ ਸਵੇਰੇ ਸਕੂਲ ਬੱਚਿਆਂ ਨੂੰ ਕੋਈ ਪ੍ਰੋਜੈਕਟ ਲੈ ਲੈ ਕੇ ਜਾਣਾ ਹੁੰਦਾ ਸਕੂਲੇ ਤੇ ਉਹਦਾ ਸਮਾਨ ਵਗੈਰਾ ਬਲਿੰਕਿਟ ਤੋਂ ਆਡਰ ਕਰ ਲੋ। ਰਾਤੋਂ ਰਾਤ ਦਸ ਮਿੰਟ ਚ ਦੇ ਜਾਂਦੇ ਨੇ ਪ੍ਰੋਜੈਕਟ ਬਣਾਓ। ਸਵੇਰੇ ਲੈ ਜਾਂਦੇ ਬੱਚੇ। ਬੱਚੇ ਵੀ ਐਟੈ ਟਾਇਮ ਤੇ ਦੱਸਦੇ ਨੇ ਇਹ ਵਾਲਾ ਪ੍ਰੋਡਕਟ ਸਾਨੂੰ ਚਾਈਦਾ, ਵਾਲਾ ਪ੍ਰੋਡਕਟ ਚਾਈਦਾ ਕਿਤੇ-ਕਿਤੇ ਔਨਲਾਈਨ ਸ਼ਾਪਿੰਗ ਅੱਛੀ ਐ, ਕਿਤੇ-ਕਿਤੇ ਆਫਲਾਇਨ ਸ਼ਾਪਿੰਗ ਅੱਛੀ ਐ ਜਰੂਰੀ ਨ੍ਹੀਂ ਔਫਲਾਈਨ ਹੀ ਅੱਛੀ ਅੱਛੀ ਐ, ਓਨਲਾਈਨ ਵੀ ਅੱਛੀ ਐ ਆਫਲਾਈਨ ਵੀ ਅੱਛੀ ਐ। ਆਫਲਾਈਨ ਚ ਇਹ ਹੈਗਾ ਕਿ ਅਸੀਂ ਉਸ ਪ੍ਰੋਡਕਟ ਨੂੰ ਦੇਖਦੇਆਂ ਸਾਡਾ ਕਿਵੇਂ ਦਾ ਪ੍ਰੋਡਕਟ ਹੈਗਾ ਪਾ ਕੇ ਦੇਖ ਸਕਦੇ ਹਾਂ ਜੋ ਵੀ ਅਸੀਂ ਲੈਣੀ ਚੀਜ਼ ਉਹ ਦੇਖ ਸਕਦੇ ਹਾਂ ਤੇ ਬ ਬਾਰ ਗਨਿੰਗ ਔਫਲਾਈਨ ਚ ਬਾਰਗਨਿੰਗ ਵੀ ਕਰ ਸਕਦੇ ਆ ਉਹ ਚੀਜ਼ ਦਾ ਪ੍ਰਾਈਜ਼ ਵੀ ਅ ਅਸੀਂ ਘਟਾ ਸਕਦੇ ਹਾਂ ਜੋ ਪ੍ਰਾਈਜ਼ ਰੇਟ ਹੁੰਦਾ ਉ ਔਨਲਾਈਨ ਤੇ ਸਾਨੂੰ ਡੀਲਸ ਦੇਖਣੀਆਂ ਪੈਂਦੀਆਂ ਨੇ ਹੋਰ ਤੇ ਜਾਂਦਾ ਐ ਉਹ ਡੀਲਸ ਡੀਲਸ ਸਾਨੂੰ ਦੇਖਣੀਆਂ ਪੈਂਦੀਆਂ ਜਿਵੇਂ ਹੁਣ ਅਸੀਂ ਕੋਈ ਚੀਜ਼ ਖ੍ਰਰੀਦਣੀ ਐ। ਮੇਰਾ ਇਹ ਹਿਸਾਬ ਐ ਜਿਵੇਂ ਮੈਂ ਕੋਈ ਚੀਜ਼ ਖਰੀਦਣੀ ਏ ਐ ਮੈਨੂੰ ਅੱਛੀ ਲੱਗੀ ਐ, ਮੈਂ ਉਹ ਚੀਜ਼ ਨੂੰ ਪਹਿਲਾਂ ਓਹਦਾ ਰੇਟ ਦੇਖਾਂਗੀ ਫਿਰ ਉਹਨੂੰ ਫਲਿਪਕਾਰਟ ਤੇ ਦੇਖਾਂਗ, ਫਿਰ ਐਮਾਜ਼ੋਨ ਤੇ ਦੇਖਾਂਗੀ, ਫਿਰ ਸਨੈਪਡੀਲ ਤੇ ਦੇਖਾਂਗੀ। ਜੀ ਜਿਹੜਾ ਜਿਹਦਾ ਰੇਟ ਮੈਨੂੰ ਘੱਟ ਲੱਗੇਗਾ ਮੈਂ ਉਹ ਵਾਲੀ ਚੀਜ਼ ਮੰਗਵਾਵਾਂਗੀ ਮੈਂ ਉੱਥੋਂ ਚੀਜ਼ ਮੰਗਵਾਹੀ
ਤੇ ਐਮਾਜ਼ੋਨ ਵਗੈਰਾ ਬਾਰੇ ਵੀ ਸਾਰੇ ਉਹੀ ਹੁੰਦੇ ਨੇ, ਜਿਸ ਤਰ ਮਤਲਬ ਜੋ ਉਹ ਆਪਣੇ ਤੇ ਸੈਲਿੰਗ ਅਕਾਊਂਟ ਬਣਾਂਦੇ ਨੇ ਉਹ ਕੋਈ ਦੁਕਾਨਦਾਰ ਜਾਂ ਫਿਰ ਪ੍ਰੋਡਕਸ਼ਨ ਵਾਲਾ ਥੋੜੀ ਹੁੰਦਾ
ਸੇਲਰ ਦੇਖਿਆ ਕਰੋ ਨਾ ਸੇਲਰ ਮਤਲਬ ਟ੍ਰੈਂਡਿੰਗ ਚ ਕਿਹੜਾ ਸੇਲਰ ਚੱਲਦਾ ਪਿਆ ਸੇਲਰ ਸਟਾਰ ਹੁੰਦੇ, ਸੇਲਰ ਦੇ ਨਾ ਸਟਾਰ ਹੁੰਦੇ ਨੇ ਵੀ ਇਹ ਵਾਲੇ ਸੇਲਰ ਨੂੰ ਇੰਨੇ ਸਟਾਰ ਮਿਲੇਂ ਇਹ ਵਾਲੇ ਸੇਲਰ ਨੂੰ ਇੰਨੇ ਸਟਾਰ ਮਿਲੇ ਆ
ਅੱਛਾ
ਉਹ ਸੇਲਰ ਦੇ ਸਟਾਰ ਦੇਖ ਕੇ ਪ੍ਰੋਡਕਟ ਖਰੀਦਣਾ ਚਾਈਦਾ ਬੀ ਇਹ ਵਾਲਾ ਸੇਲਰ ਅੱਛਾ ਪ੍ਰੋਡਕਟ ਲੈ ਕੇ ਆਉਂਦਾ ਜਿਹੜੇ ਸੇਲਰ ਦੇ ਸਟਾਰਸ ਹੀ ਨੀਂ ਮਿਲੇ ਦੇ ਉਹਨਾਂ ਤੇ ਫਿਰ ਗੰਦੀ ਚੀਜ਼ ਲੈ ਕੇ ਆਣੀ ਐ। ਪ੍ਰੋਡਕਟ ਅੱਛਾ ਨੀਂ ਲੈ ਕੇ ਆਂਦਾ ਫਿਰ ਉਹ ਬਹੁਤ ਕੁਛ ਦੇਖ ਰੱਖਣਾ ਪੈਂਦਾ ਔਨਲਾਈਨ ਸ਼ੋਪਿੰਗ ਚ ਪ੍ਰਾਈਜ਼ ਹਰਗੁਣ ਬੇਟਾ ਬਹੁਤ ਕੁਛ ਦੇਖਣਾ ਪੈਂਦਾ ਐ ਔਨਲਾਈਨ ਸ਼ੋਪਿੰਗ ਚ ਪ੍ਰਾਈਜ਼ ਦੇਖਣਾ ਪੈਂਦਾ ਐ, ਪ੍ਰੋਡਕਟ ਦੇਖਣਾ ਪੈਂਦਾ ਐ ਤੇ ਸਟਾਰਸ ਦੇਖਣੇ ਪੈਂਦੇ ਨੇ, ਸੇਲਰ ਦੇਖਣਾ ਪੈਂਦਾ, ਕਿ ਸੇਲਰ ਅੱਛਾ ਐ ਨਈਂ ਅੱਛਾ ਬੱਟ ਜੇ ਆਫ ਲਈਨ ਅਸੀਂ ਜਾਂਣੇ ਆਂ ਸਾਨੂੰ ਮਾਰਕਿਟ ਜਾਣਾ ਪੈਂਦਾ ਉੱਥੇ ਵੀ ਅਸੀਂ ਸਭ ਕੁਛ ਹੈ ਦੇਖਦੇ ਆਂ
ਇਹ ਤੇ ਹੈ ਪਰ ਆਫਲਾਈਨ ਵਿੱਚ ਏ ਐ ਕਿ ਤੁਆਡੇ ਸਾਹਮਣੇ ਪਈ ਦੀ ਚੀਜ਼ ਐ ਹੁਨ ਤੁਸੀਂ ਫਿਰ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਦੇਖ ਹੀ ਲਓ
ਹਾਂਜੀ ਇਹ ਵੀ ਐ ਹੋਰ ਹੈਲੋ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਸਤਿ ਸ੍ਰੀ ਅਕਾਲ ਜੀ।
ਓਕੇ ਜੀ, ਸਤਿ ਸ਼੍ਰੀ ਅਕਾਲ।